ਹੈਲੋ। ਹਾਂਜੀ ਕੀ ਹਾਲ ਹੇ?
ਸਤਿ ਸ਼੍ਰੀ ਅਕਾਲ ਜੀ।
ਹੋਰ, ਕੀ ਕਰਦੇ ਪਏ?
ਕੁਛ ਨੀ, ਬਸ। ਗੱਲਾਂ ਕਰਦੇ ਪਈ ਆ।
ਚਲੋ ਵਧੀਆ, ਐ, ਵੀ ਅੱਜ ਕੱਲ
ਹਾਂਜੀ। ਆਪਾਂ ਨਾ ਜਿੰਨਾ ਫੋਨ ਤੇ, ਫੋਨ ਚਲਾਉਣ ਨਾਲੋਂ ਨਾ, ਕਿਸੇ ਨਾਲ ਗੱਲ ਕਰਲੋ ਜ਼ਿਆਦਾ ਵਧੀਆ ਹੈ ਪੀਜੀ ਜਾ
ਫੋਨ ਚਲਾਈ ਜਾਵਾਂਗੇ, ਕੁਛ ਨਾ ਕੁਛ ਦੇਖੀ ਜਾਵਾਂਗੇ, ਟਾਈਮ ਪਾਸ ਕਰਾਂਗੇ। ਇਹ ਪਿਛੋ ਬੜਾ ਸ਼ ਸ਼ੋਰ ਆ ਰਿਹਯਾ, ਹਮ ਚਲੋ ਵਧੀਆ ਬਸ ਇੱਕ-ਇੱਕ ਦੀ ਏ ਦੌਰ ਸੀ ਅਸੀਂ ਮੋਬਾਇਲ ਨਾਲ ਵੀ ਲੱਗੇ ਰਹਿੰਦੇ ਆ ਇੱਕ ਉਹ ਦੌਰ ਸੀ ਬਚਪਨ ਦਾ ਅਸੀਂ ਖੇਡਦੇ ਸੀ
ਹਾਂਜੀ ਸਹੀ ਗੱਲ ਉਦੋਂ ਜਦੋਂ ਆਪਾਂ ਹੁੰਦੇ ਸੀ ਸੀਗੇ ਨਹੀ ਏਦਾਂ ਦੇ ਹਾਂ ਸੀ ਨ ਬਹੁਤ ਬਸ ਖੇਡ ਦਾਵਲੀ ਤੇ ਹੰਟੀ ਆ ਘਰਦਿਆਂ ਉਹ ਨਿੱ ਨਿੱਕੀ ਨਿੱਕੀ ਚੀਜ਼ ਲਈ ਬਸ ਜਿੱਦ ਕਰੀ ਜਾਣੀ ਅੱਜ ਕੱਲ੍ਹ ਦਾ ਜਿੱਦਾਂ ਵੀ ਛੁਟੀਆਂ ਹੋ ਗਈਆਂ
ਹਮ ਅਸੀਂ ਨਾ ਸਾਡਾ ਬੱਚਾ ਬੱਚਿਆਂ ਦਾ ਗਰੁੱਪ ਹੁੰਦਾ ਸੀ ਮੁੰਡੇ ਕੁੜੀਆਂ ਦਾ ਅਸੀਂ ਪਾਰ ਪਾਰਕ ਚ ਕਈ ਤਰ੍ਹਾਂ ਦੇ ਗੇਮ ਖੇਡਦੇ ਸੀ ਜਿਵੇਂ ਨਾ ਅ ਇਗੋ ਦੁੱਗੋ ਖੇਡਦੇ ਸੀ ਪਹਿਲਾਂ ਇਗੋ ਦੁਗੋ ਹੁੰਂਦਾ ਨਾ ਇੱਗੋ ਦੂਗੋ ੋ ਤਿਗੋ ਹ ਦਾ ਗੇਮ ਇੱਕ ਬਈ ਸੜਕ ਸੜਕਾਂ ਤੇ
ਦਸ਼ਨ ਤੇ ਰੂਹ ਫਿਰ ਪ ਥੀ
ਹਾਂ ਇਹ ਖੇਡੀ ਦੀ ਕਿੱਦਾਂ ਹੁੰਦੀ ਹੈ
ਮੈਂ ਇੱਕਗੋ ਦ ਇੱਕ ਤਰਫ ਫਿਰ ਰੋਜ਼
ਹੈਲੋ ਮੈਨੂੰ ਆਵਾਜ਼ ਆਵਾਜ਼ ਨਹੀਂ ਆ ਰਹੀ
ਆ ਰਹੀ ਅਵਾਜ਼
ਹਾਂਜੀ ਹੁਣ ਆ ਰਹੀ ਹੈ
ਅਤੇ ਇੱਕ ਪੋਰਚਸ਼ਨ ਦਾ ਫੋਰ ਫਾਈਵ ਫ ਸਿਕਸ ਸੈਵਨ ਏਟ
ਹਾਂਜੀ
ਤੇ ਸਟੱਪੂ ਵਾਲਾ ਗੇਮ
ਹਾਂ ਉਹ ਮੈਂ ਬਹੁਤ ਖੇਡੀ ਆ ਉਹ ਤਾਂ ਅਸੀਂ ਨਾ
ਮ ਦੱੋ ਦੂੱਗੋ
ਅੱਛਾ ਉਹਨੂੰ ਇਗੋ ਦੋਗੋ ਕਹਿੰਦੇ
ਹਾਂ ਫੇਰ ਅਸੀਂ ਕੁਛ ਪਾਰਕ ਚ ਖੇਲਦੇ ਸੀ ਬੜੇ ਸਾਰੇ ਬੱਚੇ ਇਕੱਠੇ ਹੋ ਕੇ ਖੋ ਖੋ ਖੇਲਣਾ
ਹੂੰ, ਖੋ-ਖੋ ਵੀ ਮੈਂ ਬਹੁਤ ਖੇਡੀ ਆ।
ਚ ਨਾ ਬਾਰ-ਬਾਰ ਕੋਈ ਆ ਕੇ ਕੋਈ ਟੱਚ ਨਾ ਕਰ ਦੇ ਕੋਈ ਸਾਨੂੰ ਉਹ ਧੱਕਾ ਕਰਤਾ, ਅਸੀ ਗਏ।
ਮਜ਼ਾ ਆਂਦਾ ਸੀ ਖੇਲ ਕੇ,
ਹੂੰ, ਸਹੀ ਗੱਲ ਹੈ।
ਗੇਮ ਹੁੰਦੇ ਨਾ ਜੋ ਸਕੂਲ ਵਿੱਚ ਵੀ ਖੇਡੇ ਜਾਂਦੇ ਨੇ ਜਾਂ ਸਕੂਲ ਵਿਚ ਅੱਜ ਕੱਲ੍ਹ ਨੈਸ਼ਨਲ ਲੈਵਲ ਤੇ ਗੇਮ ਖੇਲੇ ਜਾ ਰਹੇ ਨੇ ਤੇ ਸਾਡੇ ਸਕੂਲ ਦੇ ਵੀ ਖੋ-ਖੋ, ਦੀ ਟੀਮ ਸੀ ਅਤੇ ਇੱਕ ਕ ਦਿਨ ਮੈਂ ਸਾਨੂੰ ਮੌਕਾ ਮਿਲਿਆਂ ਕਿ ਤੁਸੀਂ ਖੇਲੋ ਖੋ-ਖੋ ਤੇ ਮੈਂ ਫੇਰ ਖੇਲੀ, ਫਿਰ ਮਜ਼ਾ ਆਇਆ ਸਕੂਲ ਦਾ ਦੌਰ ਸੀ। ਸਾਡੇ ਉੱਥੇ ਨਾ ਜਿਵੇਂ ਐਨ ਸੀ ਸੀ ਦਾ ਕੈਂਪ ਲੱਗਦਾ ਸੀ, ਸਕੂਲ ਵਿੱਚ
ਹਾਂਜੀ,
ਸਕਾਊਟ ਸਕਾਊਟ ਵਾਲੇ ਆਂਦੇ ਸਨ ਉਹ ਬੜਾ ਕੁਛ ਸਿੱਖਾਂਦੇ ਸੀ ਕਿ ਮੰਨ ਲਓ ਅਗਰ ਕੋਈ ਬੰਦਾ ਚੱਲਦਾ ਹੋਇਆ ਉਹ ਬੇਹੋਸ਼ ਹੋ ਗਿਆ ਉਹਨੂੰ ਕੁਛ ਦਿੱਕਤ ਹੋ ਗਈ ਏ। ਤੇ ਉਹਨੂੰ ਅਸੀ ਤੇ ਦੂਜਾ ਮੰਨ ਲਓ ਹਾਂ। ਕਿ ਮਾਣ ਲੋ ਜਾਂਦੇ ਹੋਏ ਰਸਤੇ ਚ ਕੋਈ ਸੱਪ ਆ ਗਿਆ ਉਹਨੇ ਡੰਕ ਮਾਰਤਾ, ਤੇ ਕਿਸੇ ਨੇ ਉਸ ਬੰਦੇ ਦਾ ਬਚਾਅ ਕਿਸ ਤਰੀਕੇ ਨਾਲ ਕਰਨਾ ਹੋਵੇ। ਇਹ ਚੀਜ਼ਾਂ ਦਿਖਾਦੇ ਸੀ ਇਹ ਵੀ ਮੰਨ ਲਓ ਕਿ ਘਰ ਸਿਲੰਡਰ ਜਦੋਂ ਕੋਈ ਸਬਜ਼ੀ ਸੁਬਜ਼ੀ ਬਣਾ ਰਹੇ ਹਾਂ। ਹੋਵੇ ਕੁਛ ਹੋ ਜਾਏ ਤੇ ਉਸ ਲੀਕੇਜ ਨੂੰ ਸਹੀ ਕਿਵੇਂ ਕਰਨਾ, ਉਹ ਦਿਸਦੇ ਸੀ ਸਕਊਟ ਵਿੱਚ
ਹੂੰ, ਕਿੰਨੀ ਵਧੀਆ ਗੱਲ ਆ।
ਬੜੀ ਨੋਲੇਜ ਵਾਲੀਆਂ ਚੀਜ਼ਾਂ ਦੱਸਦੇ ਸੀ। ਤੇ ਸਾਡੇ ਸਕੂਲ ਦੇ, ਅਹ ਲੋਕ ਜਾਂਦੇ ਸੀ ਐਨ ਸੀ ਸੀ ਦੇ ਗਰੁੱਪ ਚ ਜਾਂਦੇ ਸੀ ਬਾਰ ਘੁੰਮਣ ਵਾਸਤੇ ਵੀ ਕੈਂਪ ਲੱਗਦੇ ਸੀ ਨਾ ਥਾਂ ਥਾਂ ਤੇ ਤੇ ਉਹ ਉਹ ਬੱਚਿਆਂ ਦੀ ਮੌਜ, ਉਹਨਾਂ ਨੇ ਮਤਲਬ ਪੂਰੇ-ਪੂਰੇ-ਪੂਰੇ, ਦੇਸ਼ ਦੇ ਕੋਨੇ ਕੋਨੇ ਵਿੱਚ ਅਗਲੇ ਉਹ ਬੱਚੇ ਘੁੰਮੇ ਹੋਏ ਨੇ, ਜਿਹੜੇ ਉਹ ਨੇ ਨਿਕਲ ਕੇ ਐਨ ਸੀ ਸੀ ਵਿਚ
ਹਾਂਜੀ ਤੁਸੀਂ ਤੁਹਾਡੀ ਫੇਵਰੇਟ ਖੇਡ ਕਿਹੜੀ ਸੀ।
ਬਈ ਮੈਨੂੰ ਤੇ ਮਜ਼ਾ ਆਉਂਦਾ ਸੀ। ਬੈਡਮਿੰਟਨ' ਚ ਜਾਂ ਖੋ ਖੋ 'ਚ
ਹਮ ਮੈਨੂੰ ਮੈਂ ਵੀ ਬੈਡਮਿੰਟਨ ਮੈਨੂੰ ਪਰ ਹਜੇ ਵੀ ਮੈਂ ਖੇਡਦੀ ਹਾਂ। ਮੈਨੂੰ ਬਹੁਤ ਪਸੰਦ ਆ।
ਓਦੋ ਅਸੀਂ ਛੋਟੇ ਹੁੰਦੇ ਅ ਛੋਟੇ ਹੁੰਦੇ ਸੀ। ਛੋਟੇ ਹੁੰਦਿਆਂ ਦੀ ਗੱਲ ਹੀ ਅਲੱਗ ਸੀ। ਮੇਰੇ ਮੇਰੇ ਤਾਂ ਫਾਦਰ ਨੇ ਉਹ ਉਹ ਬਹੁਤ ਅੱਛਾ ਖੇਡਦੇ ਨੇ ਰੈਕਟ ਹਜੇ ਵੀ ਕਰਾਗੀ ਤੇ ਖੇਲਣਗੇ ਅਸੀਂ ਸਰ ਸਰਦੀਆਂ ਦਾ ਟਾਈਮ ਸੀ ਜਿਵੇਂ ਰਾਤ ਦੇ ਵੱਜ ਗਏ ਗਿਆਰਾਂ ਬਾਰਾਂ ਵੱਜ ਗਏ। ਆਪਣੇ ਡੈਡੀ ਪਿੱਛੇ ਪੈ ਜਾਣਾ। ਚਲੋ। ਖੇਡਣਾ ਰੈਕਿਟ ਖੇਡਣਾ ਸਵੇਰ ਕਹਿ ਦੇਣਾ ਫਿਰ ਸਵੇਰੇ ਸਵੇਰ ਦੇ ਛੇ ਵਜੇ ਸਰਦੀਆਂ ਵਿੱਚ ਗਰਮੀਆਂ ਵਿੱਚ ਨੀ ਸਰਦੀਆਂ ਚ
ਹਮ ਹੈ ਸਰਦੀਆਂ ਚ ਸਵੇਰ ਦੇ ਛੇ ਵਜੇ ਤਾਂ ਚਾਨਣ ਵੀ ਨੀ ਹੋਇਆ ਹੁੰਦਾ ਹੋਣਾ।
ਘਰ ਦੇ ਸਾਹਮਣੇ ਪਾਰਕ ਹੁੰਦਾ ਸੀ ਨਾ।
ਅੱਛਾ ਜੀ, ਨਹੀਂ ਮੈਂ ਕਿਹਾ ਸਰਦੀਆਂ 'ਚ ਛੇ ਵਜੇ ਇੰਨਾ ਚਾਨਣ ਹੁੰਦਾ
ਸਾਡੇ ਘਰ ਚ ਪਾਰਕ ਸੀ ਸਾਹਮਣੇ ਲਾਈਟਾਂ ਜੱਗਿਆ ਹੁੰਦਿਆਂ ਸੀ ਪਾਰਕ ਚ
ਹਾਂ ਏਦਾਂ ਹੀ ਹੈ ਪਰ
ਠਾ ਕੇ ਲੈ ਜਾਣਾ। ਤੇ ਡੈਡੀ ਵੀ ਸ਼ੌਕ ਨਾਲ ਜਾਂਦੇ ਸੀ। ਖੇਡਦੇ ਸੀ ਸਾਡੇ ਨਾਲ
ਹਾਂ ਚਲੋ ਵਧੀਆ ਖੇਡਣ ਨਾਲ ਬੰਦਾ ਅਹ ਉਹ ਚੁਸਤ ਰਹਿੰਦਾ ਆ। ਫੋਨ ਤਾਂ ਬੱਚੇ ਦਾ ਬੱਚੇ ਦਾ ਦਿਮਾਗ। ਥੋੜਾ ਕਰ ਦਿੰਦਾ ਹੈ।
ਤਾ ਜ਼ਮਾਨੇ ਵਿੱਚ ਕਦੇ ਫੋਨ ਤਾਂ ਫੋ
ਹੋਰ ਮੈਂ ਤੁਸੀਂ ਬਰਫ਼ ਪਾਣੀ ਖੇਡਿਆ, ਉਥੇ
ਬਰਫ਼ ਪਾਣੀ ਮੈਂ ਤੇ ਨਹੀਂ ਖੇਡਿਆ ਮਗਰ ਮੇਰੀ ਜੋ ਜੋ ਵੱਡੀ ਗੁੱਡੀ ਹੈ, ਉਹ ਵੀ ਉਹ ਖੇਡਦੀ ਹੈ।
ਹਾਂ ਮੈਂ ਇਹ ਬਹੁਤ ਖੇਡੀ ਮੇਰੀ ਫੇਵਰੇਟ ਖੇਡ ਹੁੰਦੀ ਸੀ। ਮੇਰੀ
ਕਿ ਕਹਿ ਗੀ ਕਹਿ ਗੀ ਬਰਫ਼ ਪਾਣੀ- ਬਰਫ਼ ਪਾਣੀ ਅਹ ਫੇਰ-ਫੇਰ ਕਵੇਗੀ ਬਈ ਅ ਅਹ ਕੱਚੀ ਮਿੱਟੀ-ਪੱਕੀ ਮਿੱਟੀ! ਮੇਰੇ-ਮੇਰੇ ਕੱਚੀ ਮਿੱਟੀ ਮਿੱਟੀੀਆਂ ਮੇਰੀ ਪੱਕੀ ਮਿੱਟੀ ਏ ਮਨ ਲਓ ਪੰਜ ਮਿੰਟ ਵਾਸੇ ਅਗਰ ਕਿਤੇ ਜਾਣਾ ਹੋਵੇ ਉਨ੍ਹੇ ਜਾਂ ਮੈਂ ਆਵਾਜ਼ ਮਾਰਤੀ ਆ ਇਹਦਰੋ ਦੀ ਬਈ ਇਹ ਕੰਮ ਕਰਦੇ ਇਹ ਕੰਮ ਕਰਦੇ ਫਿਰ ਕੱਚੀ ਮਿੱਟੀ- ਪੱਕੀ ਮਿੱਟੀ- ਪੱਕੀ ਮਿੱਟੀ- ਕੱਚੀ ਮਿੱਟੀ ਹੁੰਦਾ ਸੀ। ਸਾਡ- ਸਾਡਾ -ਸਾਡਾ ਦੌਰ ਵਧੀਆ ਸੀ!
ਸਹੀ ਗੱਲ ਆ
ਅਸੀਂ ਸਾਈਕਲ ਤੇ ਜਾਣਾ ਆਪਣੇ ਫਾਦਰ ਸਾਹਿਬ ਨਾਲ ਸਾਈਕਲ ਤੇ ਅੱਗੇ ਬਹਿ ਕੇ ਉਹਨਾਂ ਨੇ ਤੌਲੀਆ ਰੱਖਣਾ ਪਹਿਲਾਂ ਤੌਲੀਆ ਬਣਣਾ ਸਾਈਕਲ ਦੇ ਅਗਲੇ ਡੰਡੇ ਤੇ ਮੈਨੂੰ ਬਣਾ ਪਿੱਛੇ ਮੇਰਾ ਭਰਾ ਪੈਂਦਾ ਸੀ। ਫਿਰ ਜਾ ਕੇ ਅਸੀਂ ਕਤੇ ਕੁਛ ਖਾ ਕੇ ਆਣਾ ਕੁਛ ਖਾ ਕੇ ਆਣਾ।
ਹੂੰ ਉਹ ਵੀ ਦਿਨ ਸੀਗੇ ਮੁੜ ਕੇ ਨੀ ਨਾ ਆਦੇ ਫਿਰ
ਉਹ ਦਿਨ ਜੋ-ਜੋ ਦਿਨ ਗਏ ਉਹ ਨੀ ਮੁੜ ਕੇ ਆਦੇ!
ਹੂੰ।
ਹਾਂ ਲੇਕਿਨ ਇਹ ਵੇ ਕਿ ਅਸੀਂ-ਅਸੀ ਉਹ ਦਿਨ ਜੀਅ ਸਕਣੇ ਆ ਕਿਉਂਕਿ ਅੱਜ-ਕੱਲ੍ਹ ਤੁਹਾਨੂੰ ਪਤਾ ਵੇ ਕਿਤੇ ਸਾਈਕਲਾਂ ਤੇ ਹੁਣ ਬੜੀਆਂ ਵਲੀਆਂ ਨਜ਼ਰ ਆਦੀਆਂ ਨੇ ਬਹੁਤੀ ਸੜਕਾਂ ਤੇ ਸਕੂਟੀਆਂ ਦੇੇਖ ਲੋ ਸਕੂਟਰ ਦੇਖ ਲੋ ਬੱਸਾਂ ਟਰੱਕ- ਤੇ ਇਹ ਸਬਜ਼ੀਆਂ ਚੱਲਦੀਆਂ ਨੇ
ਹਾਂਜੀ।
ਕਈ ਕਈ ਨੇ ਸ਼ੌਕੀਨ ਹਜੇ ਵੀ ਉਹ ਸਾਈਕਲ ਚਲਾਦੇ ਨੇ ਕਈ ਹੈਗੇ ਨੇ ਐਸੇ ਵੀ-
ਹਾਂ ਹਜੇ ਵੀ ਕਈ ਹੈਗੇ ਸਾਈਕਲ ਚਲਾਣਾ ਵੀ ਬਹੁਤ ਵਧੀਆ ਐਕਸਰਸਾਈਜ਼
ਹਾਂ- ਹਾਂ ਟੰਗਾਾਂ ਦੀ ਸੋਹਣੀ ਅਕਸਰ ਹੁੰਦੀ ਹੈ ਉਹ ਕਹਿੰਦੇ ਬਈ ਰੇਲ ਵਾਸਤੇ ਵੀ ਸਾਈਕਲ ਚ ਆਣਾ ਬੜਾ ਵਧੀਆ ਰਹਿੰਦਾ।
ਹਾਂਜੀ ਤੁਸੀਂ ਚਲਾਇਆ। ਤੁਸੀਂ ਵੀ ਚਲਾਇਆ ਹੋਣਾ!
ਚਲਾਇਆ ਹੋਵੇ ਛੋਟੇ ਹੁੰਦੇ ਚਲਾਇਆ ਹੋਵੇ।
ਅੱਛਾ ਸਕੂਟਰੀ ਚਲਾ ਲੈਂਦੇ ਤੁਸੀਂ?
ਸਕੂਟੀ ਮੈਂ ਚਲਾਣੀ ਸਿੱਖੀ ਸੀ ਥੋੜਾ ਟਾਈਮ ਚਲਾਈ ਹੈ ਮੈਂ ਇੱਕ ਵਾਰੀ ਹਲਕਾ ਤਾਂ ਡਿੱਗ ਗਈ ਤੇ ਫਿਰ ਥੋੜਾ ਡਰ ਬਹਿ ਗਿਆ
ਸੱਚੀ ਬੜਾ ਔਖਾ ਮੈਂ ਖੁਦ ਡਿੱਗੀ ਸੀਗੀ
ਨਹੀਂ ਤੋਂ ਬੱਚੇ ਕੌਣ ਸੰਭਾਲੇ
ਹੈਂ
ਉਹਨੂੰ ਸਕੂਲ ਵੀ ਛੱਡ ਕੇ ਆਣਾ ਲੈ ਕੇ ਵੀ ਆਣਾ
ਹਾਂਜੀ
ਸਾਰੀ ਘਰ ਦੀ ਤੇ ਹਲਕੇ ਦੀ ਚੋਟ ਲੱਗ ਗਈ ਤੇ ਫਿਰ ਉਹ ਕੰਮ ਨੀ ਹੋ ਪਾਏਗਾ ਜੋ ਕਰ ਰਹੇ ਆ
ਹੂੰ ਇਹ ਗੱਲ ਤਾਂ ਹੈ
ਤੇ ਇਸ ਕਰਕੇ ਜਿੰਨਾ ਸੇਫ ਰਹੋ ਨਾ ਵਧੀਆ ਹਾਂ ਗੱਡੀ ਗੱ ਗੱਡੀ ਫਿਰ ਵੀ ਸੇਫ ਹੈ ਗੱਡੀ ਚ ਥੋੜਾ ਐਨਾ ਡਰ ਨਹੀਂ ਹੋਏਗਾ
ਗੱਡੀ ਚਲਾ ਲੈਣੇ ਤੁਸੀਂ
ਅੱਜ ਅੱਜ ਕੱਲ ਹਰ
ਪੈਦਲ ਚੱਲ
ਹਾਂਜੀ ਤੁਸੀਂ ਉਹ ਕਲੀ ਚੋਟਾ ਗੇਮ ਖੇਡੀ ਕਦੇ ਖੇਡ
ਕਲੀ ਜੋਟਾ ਵੀ ਖੇਲਿਆ ਬ ਬੜੇ ਸਾਰੇ ਛੋਟੇ ਹੁੰਦੇ ਗੇਮ ਖੇਡਦੇ ਰਹਿੰਦੇ ਸੀ ਅਸੀਂ
ਹੂੰ ਮੈਨੂੰ ਉਹ ਵੀ ਬਹੁਤ ਵਧੀਆ ਲੱਗਦੀ ਹੁੰਦੀ ਸੀਗੀ
ਹੂੰ, ਕਲੀ ਜੋਟਾ ਇੱਕ ਵਾਰੀ ਟਿਬੀ ਟਿਬੀ ਟੋਪ ਗੇਮ ਹੁੰਦਾ ਸੀ ਉਹ ਖੇਡਦੇ ਸੀ ਪਾਰਕ ਵਿੱਚ ਬਈ ਕੌਣਸ ਮੈਂਨ ਮੰਗ ਜੈ ਕਲਰ ਹੈ ਮੈਨੇ ਮਾਂਗਾ ਵੋ ਕਲਰ ਇਹ ਵੀ ਗੇਮ ਹੁੰਦਾ ਸੀ ਇੱਕ
ਅੱਛਾ ਹਾਂ ਜਿਹੜਾ ਰੰਗ ਕਹਿ ਤਾ ਹਨਾ ਉਹਨੂੰ ਫੇਰ ਹੱਥ ਲਾਉਣਾ ਲੱਭਣਾ ਹਨਾ
ਹਾਂ ਉਹਨੂੰ ਲੱਭਣਾ ਵੈ ਤੇ ਜੇ ਨਹੀਂ ਲੱਭਿਆ ਤੇ ਤੁਸੀਂ ਆਊ ਟ ਹੋ
ਹਾਂਜੀ ਇਹ ਮੈਂ ਵੀ ਖੇਡੀ ਹੋਈ ਬਟ ਤੁਸੀਂ ਇਨਾਮ ਥੋੜਾ ਹੋਰ ਜਿਹਾ ਲਿਆ ਸੀ ਹਾਂਜੀ
ਜੋ ਮਰਜ਼ੀ ਕਰੋ ਤੁਸੀਂ ਬਾਹਰ ਹੋ ਗੇਮ ਤੋਂ
ਹਾਂ
ਬਈ ਬਚਪਨ ਦੇ ਦਿਨ ਦਿਨ ਬਚਪਨ ਦੇ ਹੀ ਨੇ ਬਈ ਉਹ ਉਹ ਵਾਪਸ ਨਹੀਂ ਆਂਦੇ ਮੁੜ ਕੇ
ਸਹੀ ਗੱਲ ਆ
ਜਿਹੜਾ ਟਾਈਮ ਚਲਾ ਗਿਆ ਉਹ ਚਲਾ ਗਿਆ ਬਸ ਇਹੀਓ ਹੀ ਹੈ ਕਿ ਆਪਣੇ ਬੱਚਿਆਂ ਚ ਅਸੀਂ ਉਹੀਓ ਫਿਰ ਦੇਖ ਰਹੇ ਆ ਬਚਪਨ ਹਾਂ ਕੁਛ ਬੱਚੇ ਹੁੰਦੇ ਨੇ ਉਹ ਆਪਣੇ ਪੇਰੈਂਟਸ ਦੀ ਕਾਪੀ ਹੁੰਦੇ ਨੇ ਹਾਂ ਮੇਰੇ ਜੋ ਬੱਚੇ ਨੇ ਉਹ ਸਾਰੇ ਕਹਿੰਦੇ ਨੇ ਤੇਰੇ ਤੇ ਹੀ ਨੇ
ਚਲੋ ਵਧੀਆ ਇਹਨਾਂ ਨੂੰ ਦੇਖ ਕੇ ਯਾਦ ਕਰਿਆ ਕਰੋ
ਹੂੰ ਦੱਸਿਆ ਕਰੋ ਆਪਣੇ ਬਚਪਨ ਬਾਰੇ
ਪੜ੍ਹਨ ਲੱਗਾ ਵਧੀਆ ਲੱਗਿਆ
ਚਲੋ ਠੀਕ ਆ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਓਕੇ।